ਹੈਲੋ।
ਹੈਲੋ, ਹੈਲੋ ਹੁਣ ਤਾਂ ਫ੍ਰਰੀ ਹੋ ਤੁਸੀਂ।
ਹਾਂ ਹਾਂ, ਬਸ ਔ ਲਾ ਤਾ ਮੇਰਾ ਮੋਟਰਸਾਈਕਲ।
ਠੀਕ ਏ, ਹੁਣ ਤਾਂ ਤੁਸੀਂ ਗੱਲ ਕਰ ਸਕਦੇ ਹੋ।
ਹੋ ਗਈ ਸੀ ਨਾ ਇਹ ਗੱਲ।
ਉਹੀ ਤਾਂ, ਮੈਂ ਪੁੱਛ ਸਕਦੀ ਆ ਵੀ ਹੁਣ ਤੁਸੀਂ ਬਿਜੀ ਤਾਂ ਨੀ ਗੇ।
ਨਹੀਂ ਨਹੀਂ, ਮੈਂ ਬਿਜੀ ਨਹੀਂ ਹੈਗਾ।
ਠੀਕ ਹੈ ਜੀ, ਔਰ ਸੁਣਾਓ? ਬਸ ਠੀਕ ਠਾਕ ਜੀ ਵਧੀਆ।
ਠੀਕ ਹੈ।
ਕੰਮ ਤੇ ਜਾ ਰਹੇ।
ਹਾਂਜੀ। ਉਹ ਟਿਊਸ਼ਨ ਤੇ ਚਲਾ ਗਿਆ ਹਾਂ ਕਣੀਆਂ ਏ ਫਿਰ ਸ ਪੈਣੀਆਂ ਸ਼ੁਰੂ ਹੋ ਗਈਆਂ।
ਹਾਂ ਮੈਂ ਐਂਟਰ ਹੋਇਆ ਕਣੀਆਂ ਆਂ ਰਹੀਆਂ ਸੀਗੀਆਂ ਪਿੱਛੇ ਤੋਂ ਹੀ ਆ ਰਹੀਆਂ।
ਅੱਛਾ ਠੀਕ-ਠੀਕ, ਉਰੇ ਵੀ ਹਲਕੀ ਫੁਲਕੀ ਚੂੂਰ ਭੂੂਰ ਜਿਹੀ ਪੈ ਗਈ ਹੈ।
ਅੱਛਾ,
ਹੂੰ-ਹੂੰ, ਪਾਣੀ ਬਹੁਤ ਖੜ ਗਿਆ, ਸੜਕਾਂ ਤੇ ਗਾਰਾ ਚਿੱਕੜ ਹੋਇਆ ਪਿਆ।
ਭਾਈ ਮੈਂ ਹੁਣ ਸਰਵਿਸ ਕਰਾ ਨਾਲੇ ਸਫ਼ਾਈ ਹੋਜੂਗੀ।
ਹਾਂ ਸਰਵਿਸ ਵੀ ਕਰਵਾਉਣੀ ਜ਼ਰੂਰੀ ਹੈ।
ਹੂੰ,
ਠੀਕ ਹੈ ਹੋਰ
ਢਾਈ ਸੌ ਕਿਲੋਮੀਟਰ ਉੱਤੇ ਚਲਾਤਾ ਛੇ ਹਜ਼ਾਰ ਤੇ ਕਰਾਣੀ ਸੀ।
ਅੱਛਾ ਜੀ।
ਹੂੰ,
ਠੀਕ ਹੈ ਕਿੰਨੇ ਤੋਂ ਹੁੰਦੀ ਹੈ ਬਸ
ਦੋ ਹਜ਼ਾਰ ਕਿਲੋਮੀਟਰ ਬਾਅਦ ਹੁੰਦੀ ਹੈ।
ਅੱਛਾ-ਅੱਛਾ ਠੀਕ ਹੈ। ਵੈਸੇ ਤਾਂ ਹੁਣ ਇੱਧਰਲੇ ਪਾਸੇ ਘਰ-ਘੁਰ ਬਹੁਤ ਪੈਣ ਲੱਗ ਗਏ।
ਅੱਛਾ ਉਹ ਹੁਣ ਹੌਲੀ-ਹੌਲੀ ਤਰੱਕੀ ਹੋ ਜਾਣੀ ਹੈ।
ਹਾਂ ਨਵੇਂ ਵੀ ਪੈ ਰਹੇ ਆ।
ਅੱਛਾ-ਅੱਛਾ,
ਆ ਜਿਹੜੇ ਆਪਾਂ ਰਸਤੇ 'ਚ ਨਹੀਂ ਸੀ, ਜਾਂਦੇ ਇਹ ਉੱਚਾ ਸਾਰਾ ਘਰ ਬਣਿਆ ਸੀ।
ਹਾਂ,
ਉਹ ਤੇ ਪਹਿਲਾਂ ਉਹਨਾਂ ਨੇ ਦੇਲੀਆਂ ਦੁਲੀਆਂ ਬਣਾ ਲਈਆਂ। ਉਹੋ ਲਾ ਲਏ ਟਾਇਲਾਂ ਟੂਲਾਂ ਲਾ ਲਈਆਂ ਹੁਣ ਉਹ ਤੋੜ ਤੁੜੀਏ ਕਰੀ ਜਾਂਦੇ।
ਆਹ ਉਹ ਫੇਰ ਅਗਲੇ ਨੂੰ ਪਸੰਦ ਨਹੀਂ ਆਉਂਦਾ ਡਿਜ਼ਾਇਨ ਫਿਰ ਅਗਲਾ ਕਹਿੰਦਾ ਢਾਹਕੇ ਨਵੇਂ ਸਿਰੇ ਤੋਂ ਵਧੀਆ ਤਰੀਕੇ ਨਾਲ ਕਰਲੋ।
ਅੱਛਾ ਹੁਣ ਮੈਂ ਕਿਹਾ ਕਿਤੇ ਜ਼ਿਆਦਾ ਉੱਚਾ ਬਣ ਗਿਆ ਉਹ ਤੇ ਤਾਂ ਉਹ ਨੇ ਕਰਿਆ।
ਹਾਂ ਉਹੀ ਹੈ ਨਾ।
ਰੈਂਪ ਬਹੁਤ ਉੱਚਾ ਬਣ ਗਿਆ ਸੀ।
ਬਹੁਤ ਜ਼ਿਆਦਾ ਹੀ ਉੱਚਾ ਕਰਤਾ ਸੀਗਾ, ਉਹਨਾਂ ਨੇ ਜੇ ਰੈਂ ਬਣਾਂਦੇ ਕਰਦੇ-ਕਰਦੇ ਅੱਧੀ ਸੜਕ ਖਾ ਜਾਣੀ ਸੀ।
ਹੂੰ-ਹੂੰ ਨਾ ਬਣਾ ਲਿਆ ਸੀ ਰੈਂਪ ਰੂਂਪ
ਅੱਛਾ,
ਆਹੋ ਸਾਰਾ ਤੋੜਿਆ ਹਨਾ।
ਓਕੇ,
ਹੂੰ ਮੈਨੂੰ ਲਗਾ ਦਾ ਉੱਚਾ ਜਿਆਦਾ ਜ਼ਿਆਦਾ ਸੀਗਾ ਤਾਂ ਤੋੜਤਾ ਜਾਂ ਫਿਰ ਸਹੀ ਨਹੀਂ ਲੱਗਿਆ ਕੁਛ ਤਾਂ
ਹਾਂ ਆ ਨਾ ਕੋਈ ਨਾ ਕੋਈ ਗੱਲ
ਹੂੰ,
ਹੋਨੀ ਹੋ ਕੋਈ ਨਾ ਕੋਈ ਗੱਲ
ਅਜ ਵੀ ਲੈਂਟਰ ਪੈਣ ਲੱਗਾ ਸੀ, ਅੱਜ ਮੀਂਹ ਆ ਗਿਆ।
ਅੱਛਾ-ਅੱਛਾ,
ਹੂੰ ਉਹਨਾਂ ਦੇ ਜਿਹੜਾ ਸੀਂਮਟ ਹੈਗਾ ਸੀ।
ਹੋਰ
ਹੋ ਵ ਵਧੀਆ ਜੇੜਾ ਘਰ ਨੀ ਸੀ, ਪਰੇ ਉੱਪਰ ਲੈਟਰ ਦਾ
ਹਾਂ-ਹਾਂ।
ਉਹ ਅੱਜ ਲੈਂਟਰ ਪੈਣਾ ਸੀਗਾ। ਸਾਰਾ ਸਮਾਨ ਕੱਢਿਆ ਰੱਖਿਆ, ਉਹਨਾਂ ਨੇ ਰੇਤਾ ਸੀ। ਮੈਨੂੰ ਲਗਦਾ, ਮਸ਼ੀਨ ਸਟਾਰਟ ਹੀ ਕਰੀ ਹੋਣੀ ਉਹਨਾਂ
ਅੱਜ ਲੈਂਟਰ ਪੈਣ ਲੱਗਿਆ ਹੋਣਾ ਹਨਾ।
ਹਾਂ ਔਹੀ ਮੈ।
ਆਪਣੇ ਵੇਲੇ ਵੀ ਤਾਂ, ਕਿੰਨਾ ਉਹ ਹੋ ਗਿਆ ਸੀਗਾ।
ਹਾਂ ਤਿਆਰੀ ਪੂਰੀ ਸੀਗੀ, ਮੀਂਹ ਦੀ।
ਹੂੰ,
ਚਲੋ ਪਿਆ ਨੀ ਗਾ।
ਮ ਬਚਾਅ ਹੋ ਗਿਆ।
ਹਾਂ-ਹਾਂ । ਹੁਣ, ਉਹਨਾਂ ਨੇ ਉੱਪਰ ਤਰਪਾਲ ਤਰਪੂਲ ਪਾਈ ਹੋਈ ਹੈ।
ਅੱਛਾ।
ਹਾਂ-ਹਾਂ। ਨਹੀਂ-ਨਹੀਂ ਪਤਾ ਵੀ ਅੱਧਾ ਮਾੜਾ ਮੋਟਾ ਲੈਂਟਰ ਪਿਆ, ਕਿ ਨਹੀਂ ਪਿਆ। ਫੇਰ ਜੰਮੀ ਹਲੇ ਸ਼ੁਰੂ ਨਹੀਂ ਕਰਿਆ।
ਹੁਣ ਤਾਂ ਪਹਾੜਾਂ 'ਚ ਵੀ ਲੈਂਡਸਲਾਈਡ ਹੋ ਰਹੀਆਂ, ਹੋਣੀਆਂ ਬਾਰਿਸ਼ਾਂ ਪੈ ਰਹੀਆਂ ਨੇ।
ਹਾਂ ਤਾਂ ਬਹੁਤ ਹੋ ਰਹੀ ਹੋਣੀ ਆ ਸੀ ਸਣੀ ਤਾਂ ਪਹਾੜਾਂ ਚ ਬਾਰਿਸ਼ ਜ਼ਿਆਦਾ ਹੋ ਜਾਂਦੀ ਹੈ, ਨਾ ਛੇਤੀ ਹੋ ਜਾਂਦੀ ਹੈ।
ਰੋਡ ਥੋੜੇ ਰਿਸਕੀ ਹੋ, ਜਾਂਦੇ ਨੇ ਬਾਰਿਸ਼ ਕਰਕੇ।
ਹੂੰ,। ਸਿਧਾ ਰੋੜ ਹੋਵੇ, ਤਾਂ ਗੱਲ ਵੱਖਰੀ ਆ।
ਹੂੰ, ਆਹੀ ਤਾ ਗੱਲ ਐ
ਹੁਣ ਮਿੱਟੀ ਮੁਟੀ ਕੱਢ ਰਹੇ ਆ, ਮਤਲਬ ਕਿੰਨਾ ਹੀ ਕੱਢਿਆ। ਪਤਾ ਨੀ ਕੋਈ ਖ਼ਰਾਬੀ ਅਜ ਹਸ ਡੂੰਘ ਪੱਟੀ। ਖਾਸਾ ਡੂੰਘਾ ਜਿਰ ਪੱਟ ਜਾਂਦੇ ਆ ਹੂੰ। ਉਹ
ਬਸ ਵਧੀਆ ਠੀਕ-ਠਾਕ।
ਹੈ।
ਹੋਰ ਵਧੀਆ ਜੀ ਠੀਕ ਠਾਕ।
ਗੁਰਦੁਆਰਾ ਸਾਹਿਬ ਚ ਤਾਂ ਪਾਠ ਸ਼ੁਰੂ ਹੋ ਗਿਆ। ਹਾਂ,
ਉਹਨਾਂ ਨੂੰ ਵੀ ਪਤਾ ਨਹੀਂ ਆ ਰਿਹਾ।
ਅਧਰ ਕੋਈ
ਆ ਹਾ।
ਹੂੰ।
ਆਣਾ ਕੋਈ ਪ੍ਰੋਗਰਾਮ।
ਹਾਂ ਮੈਨੂੰ ਲੱਗਦਾ ਇੱਥੇ ਲੋਕੀ ਆਪਣਾ ਮਾੜਾ ਮੋਟਾ ਕਿਸੇ ਵਿਆਹ ਸ਼ਾਦੀ ਦਾ ਸ਼ਗਨ ਦਾ। ਕੋਈ ਪ੍ਰੋਗਰਾਮ ਕਰਨਾ ਹੁੰਦਾ ਨਾ ਜਿਹੜਾ ਪਿਛਲਾ ਗੇਟ ਨੀ ਗਾ ਉੱਥੇ -ਉੱਥੇ ਹਾਂ ਉੱਥੋਂ ਕਮਰਿਆਂ ਦੇ ਕੋਲ ਟੈਂਟ ਲੱਗੇ ਹੋਏ।
ਓਕੇ
ਹਮ- ਹਮ। ਉਹ ਜਿਵੇਂ ਇੱਕ ਵਾਰੀ ਉਹਨਾਂ ਨੇ ਕਰਿਆ ਸੀਗਾ।
ਸਮਝ ਗਿਆ।
ਹਨਾ, ਗੁਰਦੁਆਰਾ ਸਾਹਿਬ ਚ ਕਰਿਆ ਸੀ ਨਾ ਪ੍ਰੋਗਰਾਮ ਦੇ। ਦੇਖ ਓਧਰ ਕੀ ਏ, ਔਵੇਂ ਈ ਕਰਦਾ। ਵੈਸੇ ਜਗ੍ਹਾ ਵੀ ਵਧੀਆ ਖੁੱਲ੍ਹੀ ਡੁੱਲੀ ਆ।
ਹਾਂ, ਓਹ ਤਾਂ ਹੈ ਈ ਹੈ ਖੁੱਲੀ ਡੁਲੀ ਜਗ੍ਹਾ ਹੈ।
ਕਮਰੇ ਦਿੱਤੇ ਹੋਏ ਆ, ਵਈ ਕੋਈ ਕੇ ਨਾ। ਹੋਰ?
ਬਸ ਵਧੀਆ, ਲੱਗਿਆ ਹੋਇਆ ਓਹ ਤਾਂ, ਸਰਵਿਸ ਤੇ ਮੁੰਡਾ।
ਹੋਰ ਵਧੀਆ, ਸਰਵਿਸ ਹੋਜੂਗੀ ਟਾਈਮ ਸਿਰ।
ਹੋਰ ਹੋਰ ਬੰਦ ਜਾ ਹੁੰਦਾ ਸੀਗਾ ਓਹਨੂੰ ਫਿਰ ਆ ਕੋਲ ਤੋਂ ਬਾਦ ਦੱਸਦਾ।
ਹੈਂ।
ਬੰਦ ਜਿਹਾ ਜਿਹੜਾ ਹੁੰਦਾ ਸੀ ਓਹਨੂੰ ਪੁੱਛੂਗਾ।
ਹਾਂ, ਪੁੱਛ ਲੋ ਓਹ ਦੇ ਓਦੇ ਕੋਲੋਂ ਵੀ ਹੁੰਦਾ- ਹੁੰਦਾ ਸੀ ਕਿੰਨੀ ਦਾ।
ਹੂੰ।
ਵਿੱਚ ਹੀ ਬੰਦ ਹੋ ਜਾਂਦਾ ਚਲਾਉਦੇ-ਚਲਾਉਦੇ।
ਹਾਂ ਨਹੀਂ ਉਹ ਨੀ, ਜਿਹੜਾ ਸਵੇਰੇ ਸਟਾਰਟ ਨੀ ਹੁੰਦਾ।
ਅੱਛਾ, ਇੱਕ ਉਹ ਵੀ ਤੇ ਉਹ ਵੀ ਤਾਂ ਬੰਦ ਹੋ ਹੀ ਜਾਂਦਾ।
ਹੂੰ। ਹੂੰ।
ਚਲਾਉਂਦੇ-ਚਲਾਉਂਦੇ।
ਹਾਂ, ਉਹ ਤਾਂ ਚਲੋ ਗੇਰ ਵੱਡੇ ਚ ਹੋ ਜਾਂਦਾ। ਉਹ ਨੋਰਮਲ ਚੀਜ਼ਾਂ ਨੇ, ਹੂੰ।
ਠੀਕ ਏ।
ਹੋਰ?
ਹੋਰ ਵਧੀਆ, ਹੂੰ। ਹਾਂਜੀ ਐਣ ਵਧੀਆ ਓਕੇ, ਪਹੁੰਚ ਗਏ ਦੁਕਾਨ ਤੇ ਹਾਂ।
ਚਲੋ ਵਧੀਆ। ਹੁਣ ਥੋੜਾ ਜਾ ਮੌਸਮ ਠੰਡਾ ਹੋ ਗਿਆ ਆ, ਹੂੰ।
ਮੀਂਹ ਤਾਂ ਪੈ ਗਿਆ ਪਰ ਹੁਮਸ ਜਿਹੀ ਹੋ ਗਈ।
ਹੁੰਮਸ ਤਾਂ ਹੋਣਿਓ ਐ, ਜਿੰਨਾ ਮੀਂਹ ਪੈ ਪੂਰਾ ਇੱਕ ਹਫ਼ ਤਾਂ ਮੀਂਹ ਪਵੇ ਤਾਂ ਜਾ ਕੇ ਦਸ ਦਿਨ ਵਧੀਆ ਨਿਕਲਦੇ ਨੇ।
ਨਹੀਂ ਹਵਾ ਨੀ ਨਾ ਚੱਲ ਰਹੀ ਜਮਾ ਵੀ।
ਹਾਂ, ਜੇ ਹਵਾ ਚੱਲੇ ਫੇਰ ਵੀ ਮਾੜਾ ਮੋਟਾ ਸਾਹ ਜਿਹਾ ਆ ਜਾਵੇ।
ਚੱਲਣ ਨਾਲ ਤਾਂ ਠੀਕ ਰਹਿੰਦਾ। ਹਵਾ ਨੀ ਨਾ ਹੈਗੀ। ਜੇ ਹਵਾ ਚੱਲੂ ਫੇਰ ਤੇ ਠੀਕ ਰਹੂਗਾ, ਹੁਣ ਹਵਾ ਹੈ ਨੀ ਕਰਕੇ ਹੁੰਮਸ-ਹੁੰਮਸ ਜੀ ਹੋਈ ਪਈ ਐ।
ਹੂੰ।
ਅੱ ਆ, ਰਾਤ ਨੂੰ ਤਾ ਠੰਡਾ ਹੋਊਗਾ ਮੌਸਮ।
ਹਾਂ, ਰਾਤ ਨੂੰ ਵਧੀਆ ਹੋ ਜਾਂਦਾ, ਰਾਤ ਨੂੰ ਤਾਂ ਐਨ ਚਿਲਡ।
ਹਾਂ, ਕੂਲਰ-ਕਾਲਰ ਮੂਹਰੇ, ਪੱਖੇ ਪੁਖੇ ਮੂਹਰੇ ਵਧੀਆ ਇਹਨੂ ਹੋ ਜਾਣ ਮੈਂ ਦੁਪਹਿਰੇ ਭਿੱਜੀ ਗੀ ਸੀਗੀ। ਸਿਰ ਸੁਰ ਗਿੱਲਾ ਹੋ ਗਿਆ ਸੀਗਾ ਮੇਰਾ। ਹੂੰ, ਹੁਣ ਦੇਖਦੀ, ਖੋਲੂੰਗੀ ਕੱਲ ਨੂੰ ਘਰ ਜਾ ਕੇ। ਸਾਮ ਨੂੰ, ਧੋਣਾ ਪੈਣਾ ਮੈਨੂੰ।
ਕੋਈ ਨੀ ਕੋਈ ਨੀ ਧੋਲੀ, ਮੰਜਾ -ਮੂੰਜਾ ਤਾਂ ਨੀ ਗਿੱਲਾ ਹੋਇਆ
ਨਾ ਮੰਜਾ ਨੀ ਗਿੱਲਾ ਹੋਇਆ, ਐਨਾ ਔਵੇਂ ਨੀ ਆਇਆ ਜਿਵੇਂ ਅੱਗੇ ਔ ਬਾਛੜ ਜੀ ਆਉਂਦੀ ਹੁੰਦੀ ਸੀ। ਬੋਤੀ ਆਂਲੀ। ਪਰ ਓੱਦਾਂ ਮੀਂਹ ਬਹੁਤਾ ਆਯਾ, ਪਰ ਔਵੇਂ ਦੀ ਬਾਛੜ ਆਲਾ ਨੀ ਆਯਾ, ਜੇੜਾ ਵੀ ਸਾਰੇ ਅਪਣੇ ਓਹ ਅੰਦਰ
ਟੇਡ-ਟੇਡ-ਟੇਡਾ ਹੁੰਦਾ ਨਾ ਓਹ।
ਹਾਂ, ਅੱਜ ਤਾਂ ਪਤਾ ਨੀ, ਟੇਡਾ ਪਿਆ ਕੇ ਸਿੱਧਾ ਪਿਆ।
ਅੱਛਾ।
ਹੂੰ। ਹੋਰ
ਬਸ, ਵਧੀਆ ਠੀਕ -ਠਾਕ।
ਕੱਲ ਉਹ ਦੀਦੀ ਸਮਾਨ ਫੜਾ ਕੇ ਗਈ ਸੀ, ਦੁਕਾਨ ਆਲੀ, ਤੇ ਪਰਸੋਂ? ਕੱਲ ਪਤਾ ਨੀ, ਪਰਸੋਂ - ਪਰਸੋਂ, ਦੁਕਾਨ ਆਲੀ ਦੀਦੀ, ਜੇੜੀ ਸਮਾਨ ਫੜਾ ਕੇ ਜਾਂਦੀ ਆ।
ਹਾਂ, ਉਹ ਇਹਨਾਂ ਦੇ ਮਿਤਾਬ ਅਗੇ ਪਿਆ।
ਹਾਂ, ਉਹ ਤਾਂ ਮੈਂ ਲੈ ਲਿਆ। ਉਹ ਉਹਨਾਂ ਦਾ, ਉਹ ਜਿਹੜੇ ਸੀਗੇ ਦੂਜੇ, ਉਹ ਆਈ। ਖੱੜੇ ਹੁੰਦੇ ਆ ਬਾਹਰ, ਯਾ ਕੱਪ ੜੇ। ਬਿਨਾਂ ਕੱਪੜਿਆਂ ਤੋਂ।
ਬੁੜ੍ਹਾ।
ਹਾਂ।
ਬਾ ਬੇਅਕਲ ਜੇਹਾ ਹੀ ਹੈ ਉਹ।
ਹੂੰ। ਕੱਲਾ - ਕੱਲਾ ਕਛਹਿਰਾ ਪਾਇਆ, ਕੱਲਾ ਕਛਹਿਰਾ।
ਉਹ ਸ਼ੁਰੂ ਤੋਂ ਹੀ ਏਦਾਂ - ਏਦਾਂ ਹੀ ਰਹਿੰਦਾ ਔ, ਸ਼ੁਰੂ ਤੋਂ ਹੀ ਔ ਗਰਮੀ ਬਹੁਤ ਮੰਨਦਾ।
ਗਰਮੀ ਇੱਕ ਗੱਲ ਵੱਖਰੀ ਹੈ, ਪਰ ਬਾਹਰ ਤਾਂ ਗਲੀ ਮਹੱਲੇ 'ਚ ਸੌ ਲੇਡੀਜ਼ ਨਿਕਲਦੀ ਹੈ ਨਾ। ਚੰਗਾ ਨੀ ਲੱਗਦਾ ਹੈ। ਗਰਮੀ ਹੈ, ਗਰਮੀ ਤਾਂ ਹੈਗੀ ਹੈ ਜਿਹੜੀ ਹੈਗੀ ਆ, ਉਹ ਹਰ
ਆ ਰਹਿਣੀ ਹੋ ਹੈ, ਤਾਂ ਗਰਮੀ ਤਾਂ ਹੁਣ।
ਹੁੰ, ਤਾਂ ਵੀ ਲਗਣਾ ਤਾਂ
ਹੁੰ,।
ਅੱ ਉਹ ਕੱਲ ਨੇ, ਔ ਨੇ ਫੜਾਣਾ ਸੀ। ਜਿੱਦਾਂ ਸਮਾਨ, ਉਹੀ ਬਾਹਰ ਖੜਾ ਸੀਗਾ। ਕਿੰਨਾ, ਉਹਨੂੰ ਔਪਰਾ ਲੱਗਿਆ ਹੋਣਾ। ਹਾਂ, ਦਾਦੀ ਸੀਗੇ। ਕਹਿੰਦੀ, ਅੰਕਲ ਜੀ ਖੜੇ ਨੇ।
ਹਾਂ।
ਬਾਅਦ 'ਚ ਮੈਨੂੰ ਕਹਿੰਦੀ, ਇਦਾਂ ਹੀ ਖੜੇ ਨੇ। ਮੈ ਕਿਹਾ, ਹਾ ਔ ਏਦਾਂ ਹੀ ਖੜੇ ਹੁੰਦੇ, ਵੀ ਇੱਕ ਕੁੜਤਾ ਪਾਇਆ ਹੁੰਦਾ, ਇੱਕ ਕਚਹਿਰਾ। ਕਹਦੀ ਨਹੀ, ਆਜ ਤਾਂ ਕੁੜਤਾ ਵੀ ਨੀ ਪਾਇਆ ਹੋਇਆ।
ਅੱਛਾ, ਘਲੀ ਬਨੈਨ ਤੇ ਕਛੈਹਿਰਾ ਹੀ ਹੋਇਆ ਹੋਇਆ?
ਬਨੈਨ ਵੀ ਨੀ ਸੀ, ਘਲ੍ਹਾ ਕਛੇਹਿਰਾ ਹਾਂ।
ਔ ਨੂੰ
ਬੁਰਾ ਲੱਗਦਾ ਗਲੀ ਚ, ਐ ਤੁਸੀਂ ਤਾਂ ਕੀ ਕਹਿਣਾ ਰਹਿਣ ਦੋ ਰਹਿਣ ਦੋ, ਰਹਿਣ ਦੋ ਪੁਲਿਸ ਵਾਲੇ ਆਉਣਾ ਏ।
ਹੂੰ।
ਆਹੋ, ਬੁੱਟਿਕ ਆਲੇ ਲੈ ਜਾਂਦਾ ਨਾ?
ਲਈ ਜਾਵੇ, ਫਿਰ ਜੁ
ਹੈ ਕਿ ਨਹੀ? ਕਹਿਣਾ ਨੀ ਚਾਹੀਦਾ ਕਿਸੇ ਨੂੰ, ਅੱਜ - ਕੱਲ ਦੇ ਟਾਈਮ 'ਚ ਤਾਂ, ਬਿਲਕੁਲ ਨੀ ਕਹਿਣਾ ਚਾਹੀਦਾ। ਕਿਸੇ ਨੂੰ ਕੁਛ ਨਹੀ, ਅਸੀਂ ਮਾੜਾ ਕਿਸੇ ਨੂੰ ਕੁਛ ਕਹਿੰਨੇ ਆ। ਔ ਹੋਏ ਚਲੋ, ਠੀਕ ਹੈ ਜੀ, ਔ ਕੇ। ਕਿਦਾਂ ਦੀ